ਸਾਸਰੀ ਕਾਲ ਜੀ।
ਸਾਸ ਸ੍ਰੀ ਕਾਲ ਬਾਈ ਜੀ ਹੋਰ ਠੀਕ-ਠਾਕ, ਜੀ?
ਹਾਂਜੀ-ਹਾਂਜੀ, ਵਦੀਆ ਜੀ ਬੋਹ ਵਦੀਆ, ਤੁਸੀਂ ਦੱਸੋ ਕਿੱਦਾਂ ਜੀ? ਠੀਕ-ਠਾਕ ਆ ਜੀ ਵਦੀਆ ਵੈਸੇ। ਹਾਂਜੀ ਕੀ ਗੱਲ ਹਾਂਜੀ-ਹਾਂਜੀ, ਭਰਾ ਕਰ ਲਈਦੀ ਐ ਜੀ।
ਕਿਹੜੀ ਸਾਈਡ ਤੋਂ ਕਰਦੇ ਹੋ
ਮੈਂ ਤਾਂ ਇਤੋਂ ਕਰਦਾ ਯਾਰ ਫਲਿੱਪਕਾਰਡ ਤੋਂ
ਫਲਿੱਪਕਾਰਟ ਤੋਂ ਅੱਛਾ, ਕਿਵੇਂ ਆਉਂਦਾ ਸਮਾਨ ਬਦੀਆ ਆਉਂਦਾ ਪਾਰਸਲ ਪੈ ਗੇਆ ਤਾਂ?
ਹਾਂ ਠੀਕ ਆ ਮੈਂ ਟੂਲ ਟਾਲ ਮੰਗਵਾ ਲੈਂਦਾ ਯਾਰ ਕੱਪੜੇ ਕੁੱਪੜੇ ਤਾਂ ਮੰਗਵਾਏ ਸੀਗੇ ਸਹੀ ਨਹੀਂ ਆਉਂਦੇ ਯਾਰ ਉੱਥੇ
ਟੂਲ ਕਿਸ ਚੀਜ਼ ਮੰਗਵਾ ਨਾ
ਮੈਂ ਬੂਡਨ ਦੇ ਅੰਡਰ ਵਗੈਰਾ ਮੰਗਾਵਾ ਲੈਦਾ ਹੁੰਦਾ ਆ ਡ੍ਰੈਲ ਕੋਈ ਹੋਰ ਵਗੈਰਾ, ਕੋਈ ਬੈਟ-ਬੁੱਟ ਜੇ ਚਾਈਦੇ ਆ ਤਾਂ ਮਾਨਲਾ ਹੋਨ ਮੈਂ ਸ਼ੋਅ ਪੀਸ ਜੇ ਮੰਗਾਏ ਸੀਗੇ
ਤੇ ਫੁੱਲਾਂ ਜੇਆਂ ਤੇ, ਦਿਖਾਔਦੇ ਕੋਛ ਹੋਰ ਆ ਪਰ ਹਾਂ ਕਈ ਵਾਰੀ ਕਈ ਵਾਰੀ ਫਰੋਡ ਵੀ ਹੋ ਜਾਂਦਾ ਹੇਨਾ
ਹਾਂਜੀ-ਹਾਂਜੀ।
ਮੈਂ ਵੀ ਮੰਗਵਾਉਣਾ ਆਨਾ ਜ ਮੇਰੇ ਮੋਬਲ ਦਾ ਕੰਮ ਆ ਆਪਾਂ ਮੋਬਾਇਲਾ ਬਾਰੇ ਸਮਾਨ ਸੂਮੂਨ ਮੈਂ ਓਤੋ ਫਲੇਪਕਾਟ ਤੋਂ ਨੀ ਮੰਗਾਯਾ ਮੈਂ ਓ ਤੋਂ ਮੰਗੌਨਾ ਆਪਣਾ ਐਮਾਜੋਨ ਤੋਂ। ਜਾਂ ਫਿਰ ੲਮ ਆਈ ਰੀਅਲ ਸਾਈਡ ਤੇ ਐਮ ਆਈ ਦੇ ਮੋਡਲਡਲ ਵੈਰਾ ਫੋਨ ਫੋਨ ਹੂੰ, ਹੋਰ ਤੇ ਉ ਕਈ ਵਾਰੀ ਸਾਈਡ ਤੋਂ ਸਾਲਾ ਕੋਈ ਚੀਜ਼ ਸਹੀ ਨੀ ਆਉਦੀ ਮੈਂ ਹੁਣ ਕੱਲ੍ਹ ਮੰਗਵਾਇਆ ਸੀ ਪਾਰਸਲ ਉਹ ਸਹੀ ਨਈ ਆਇਆ
ਅੱਛਾ ਜੀ
ਉ ਉ ਵਾਪਸ ਟੁੱਟਿਆ ਹੋਇਆ ਨਿਕਲਿਆ ਕਵਰ
ਅੱਛਾ
ਮੀਸੋ, ਮੀਸੋ ਸਾਈਟ ਵਧੀਆ, ਕਹਿੰਦੇ ਮੀਸ਼ੋ ਤੋਂ ਮੰਗਾਵਾ ਕਰ ਆ ਕੇ ਦੇਖਦੇ ਯਾਰ
ਮੀਸ਼ੋ ਤੋਂ ਮੈਂ ਮਤਲਬ ਮੰਗਵਾਇਆ ਸੀ ਯਾਰ ਦੂਜਾ ਤੁਹਾਨੂੰ ਦੱਸੀਦਾ ਮੇਰਾ ਉਹ ਕੀ ਕਰਨਾ ਹਾਂ ਫਰੂ ਜਿਹੜੇ ਹੁੰਦੇ ਆ
ਅੱਛਾ ਸਕਰਊ ਵਗੈਰਾ
ਉਹ ਆਪਣੇ ਕਹਿੰਦੇ ਹੁੰਦੇ ਉਹ ਦੂ ਤ੍ਰੇਅਰ ਫੁੱਲ ਫੱਲਦੇ ਡੈਕੋਰੇਸ਼ਨ ਵਾਲੇ ਉਹ ਮੰਗਵਾਏ ਹਾਂ ਉਹ ਮੰਗਵਾਏ ਸੀ ਉਹ ਮਤਲਬ ਉਹੀ ਇਹਨਾਂ ਦਾ
ਨੂੰ ਦਿਖਾਉਂਦੇ ਕੁਸ਼ ਹੋਰ ਆ ਰੇਟ ਫਰਕ ਹੈ ਯਾਰ ਰੇਟ ਦਾ ਕਾਫੀ ਫਰਕ ਕਿੰਨਾਂ ਨਾਲੋਂ ਐਮਨ ਜਾਣ ਨਾਲ ਆਪਣਾ ਫਲਿਪਕਾਰਟ ਰੇਟ ਦਾ ਬਹੁਤ ਫਰਕ ਆ ਮੀਸ਼ੋ ਦੇ ਐਮਾਜੋਨ ਬਹੁਤ ਪ੍ਰ ਜੋਂ
ਹੂੰ
ਅਮਾਜੋਨ ਤਾਂ ਫੁੱਲ ਮਹਿੰਗਾ ਅਮਾਜ਼ੋਨ ਤੇ ਤਾਂ ਤੀ ਬਹੁਤ ਮਹਿੰਗੀ ਹੈ ਅਮਾਜੋਨ ਤੇ ਤਾਂ
ਹਾਂ
ਇਹਛ ਮੀਸ਼ੋ ਸਸਤੀ ਹੈ ਜ ਫਲਿੱਪਕਾਟ ਚ ਕਵਰ ਕੁੂਵਰ ਵਗੈਰਾ ਮਬਲ ਦੇ ਫਲਿੱਪਕਾਟ ਤੇ ਸਸਤੇ ਨੇ
ਮਹਿੰਦਰਾ ਮੈਟਰਰਾ ਪਤਾ ਨਹੀਂ ਕਿਹੜੀ ਹੁੰਦੀ ਉਹ ਤਾਂ ਉਹ ਵੀ ਠੀਕ ਆ
ਹਾਂ ਇਹ ਤੇ ਤਾਂ ਉਹ ਆ ਫਲਿੱਪਕਾਰਟ ਤੇ ਤਾਂ ਕਵਰ ਵਗੈਰਾ ਤਾਂ ਸਸਤੇ ਨੀ ਫੋਨ ਫੋਨਾਂ ਦੀ ਉਹ ਐਮਾਜੋਨ ਤੇ ਮਹਿੰਗੇ ਨੇ ਐਮਾਜੋਨ ਤੇ ਤਾਂ ਹੈਗਾ ਮੰਨ ਲਵ ਵੀ ਸਾਢੇ ਤਿੰਨ ਸੌ ਦਾ ਤਿੰਨ ਸੌ ਉੰਜਾ ਦਾ ਫਲਿੱਪਕਾਰਟ ਤੇ ਉਹੀ ਹੈਗਾ ਇੱਕ ਸੌ ਸੱਤ ਰੁਪਏ ਦਾ ਦੇਖ ਲ ਇਨਾ ਫਰਕਾ ਐਮ ਜ ਐਮ ਹੁੰਦਾ ਸਾਰਿਆਂ ਨੂੰ ਮਹਿੰਗੀ ਸੈਟ ਆ ਜਿਵੇ ਸੇਮ ਸੇਮ ਕਵਰ ਸੇਮ ਕਲਰ
ਠੀਕ ਏ ਜੀ
ਸੇਮ ਅਗਰ
ਹਾਂਜੀ ਹਾਂਜੀ ਅਤੇ ਬਸ ਹੀ ਹੈ ਜੀ ਮਤਲਬ ਉਹ ਉਹੀ ਚੱਕਰ ਪੈਂਦਾ ਕੰਮ ਕਾਰ ਠੀਕ ਆ ਜੀ ਤੁਸੀਂ ਦੱਸੋ ਆਪਣਾ ਯਣੀ ਕਿ ਫਿਰ ਤੁਸੀਂ ਔਨਲਾਈਨ ਸ਼ੋਪਿੰਗ ਮਤਲਬ ਆਪਦੇ ਕੰਮ ਬਾਰੀ ਕਰਦੇ ਹਾਂ ਇੱਥੋਂ ਨਾ
ਹਾਂ ਬਸ ਕੰਮ ਬਾਰੀ ਕੰਮ ਦੀ ਰਿਗਾਰਡਿੰਗ ਕੋਈ ਹੁੰਦੀ ਹੈਗੀ ਚੀਜ਼ ਜਾਂ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਜਿਵੇਂ ਓਦਾਂ ਜਿਵੇਂ ਕੋਈ ਕਵਰ ਹੋ ਗਿਆ ਕੋਈ ਫੋਨ ਹੋ ਗਿਆ ਕੋਈ ਹੈਡਫੋਨ ਹੋ ਗਿਆ ਤੇ ਕੋਈ ਮੋਬਾਇਲ ਬੈਟਰੀ ਹੋ ਗਈ ਬਸ ਕੋਈ ਜਿਵੇਂ ਬਲੂ ਹੈਡਫੋਨ ਹੋ ਗਏ ਇਹ ਚੀਜ਼ ਮੰਗਵਾਉਣੇ ਆ
ਠੀਕ ਆ ਜੀ
ਹੁ ਤਾਂ ਵੈੇੈਂਿਆਦਾਤਰ ਤਾਂ ਮ ਲੁਧਿਆਣੇ ਤੋਂ ਲੈ ਕੇ ਆਉਣਾ ਮੈਂ ਸਮਾਨ ਆਪਦਾ ਇਹ ਲੁਧਿਆਣੇ ਤੋਂ ਸਸਤਾ ਪੈ ਜਾਂਦਾ ਉੱਥੋਂ ਲੈ ਕੇ ਕਿਉਂ ਬਾਕੀਿਵੇ ਕੋਈ ਕਸਟਮ ਦੀ ਡਿਮਡ ਹੁੰਦੀ ਜਿਹੜੀ
ਹਰੇਕ ਹੀ ਸਰੀਰ ਉੱਥੇ ਤੋਂ ਸਤੀ ਹਾਂਜੀ
ਹਾਂ ਹਾਂ ਫਿਰ ਜਿਹੜੀ ਕਸਟਮਰ ਦੀ ਡਿਮਾਂਡਡ ਚੀਜ਼ ਹੈਗੀ ਉਹ ਨਹੀਂੀ ਮਿਲਦੀ ਪਰਿਰਿਮਾਂਡ ਵਾਲੀ ਚੀਜ਼ ਔਨਲਾਈਨ ਕਰਨੀ ਪੈਂਦੀ ਆ
ਜ
ਹਮ ਬਾਕੀ ਤੁਹਾਨੂੰ ਪਤੀ ਆ ਹੁਣ ਕਠ ਮਰੁ ਮੰਗਦਾ ਕੁਛ ਆ ਸਾਲਾ। ਉਹ ਮਿਲਦਾ ਨਹੀਂ, ਉਹ ਚੀਜ਼ ਮਿਲਦੀ ਨਹੀਂ ਹੁਣ। ਇਹ ਐਡ ਦੇ ਮਗਰ ਲੱਗਦਾ। ਐਡ ਜ਼ਿਆਦਾ ਦੇਖਦਾ ਨਾ।
ਬਸ, ਜਿਹੜੀ ਮਤਬ ਹੁਣ ਜਿਹੜੀ ਹੈ ਹੁਣ। ਕੰਪਨੀ ਆਪਣਾ ਡਾਟਾ ਗਾਹਾਂ ਦੀਆਂ ਹਨ।
ਪਰੀਆਂ ਦੇ ਚੰਦ ਨੇ, 'ਤੇ
ਇੰਸਟਾਗ੍ਰਾਮ ਵੀ ਹੁਣ ਆਪਣਾ ਡਾਟਾ ਜਿਹਾ।
ਜਾ ਉਹ ਦਿੰਦਾ ਹੋਣਾ ਕੋਈ ਐਡ ਤਾਂ ਇਹ ਬਣਵਾ ਰਹੀ ਹੈ। ਜੀਉ ਇਹ ਹੁਣ ਆਨਲਾਈਨ ਵੀ ਹੋ ਬੈਠੇ ਨਾ ਇਹ ਜੀ ਵੀ ਠੱਗੀ ਤਾਂ ਹੁੰਦੀ ਆ ਆਪ ਨਾਲ ਜੇ ਮੰਨ ਲ ਵੀ ਤੋਂਕੋਈ ਚੀਜ਼ ਥੋਡਾ ਕੋਈ ਕੰਮ ਆ। ਤੈਨੂੰ ਕੋਈ ਚੀਜ਼ ਪਾ ਤੀ ਨੈੱਟ ਤੇ ਆਨਲਾਈਨ। ਠੀਕ ਆ। ਤੇ ਮੰਨ ਵੀ ਉਹ ਨੈਟ ਤੇ ਕੰਪਨੀ ਦੀ ਪਾਈ ਆ ਉਹ ਛੇ ਸੌ ਰੁਪਏ ਦੀ। ਠੀਕ ਹੈ ਤੇ ਕਿ? ਤੈਨੇ ਕੀ ਕਰਿਆ? ਤੈਨੇ ਉਹਦਾ ਨੰਬਰ, ਕਪ ਨੰਬਰ ਕੱਟਿਆ। ਉਹਦਾ ਨੰਬਰ ਪਾਦ ਤਾਂ ਉਹ, ਸੱਤ ਸੌ ਦੀ ਪਾਤੀ, ਵੀ ਕਸਟਮਰ ਨੂੰ, ਪਿੱਛਲੇ ਦਿਨ ਕਾਲ ਕਰੀ। ਤੈਨੇ ਉੱਧਰੋਂ, ਪੰਜ ਸੌ ਦੀ ਲੈਤੀ, ਇੱਧਰੋਂ, ਸੱਤ ਸੌ ਦੀ ਦੇਤੀ।
ਦੇਤੀਆਂ। ਉਹ ਚ ਵੀ, ਹਾਂਜੀ ਕਰੀ ਜਾਂਦੇ ਸੀ।
ਉਹ ਜਹੀ ਵੀ ਠੱਗੀ ਹੁੰਦੀ ਹੈਗੀ। ਮੇਰੇ ਨਾਲ ਮੈਂ ਇੱਕ ਰਿਚਾਰਜ ਕਰਿਆ ਮੇਰੇ ਕੋਲੇ। ਕੇ ਵਾਈ ਸੀ ਵਾਲੀ ਐਪ ਜੀ ਨਾ, ਪੈਸੇ ਕੱਢਣੇ ਆ ਬੈਂਕਾਂ ਨਾਲ। ਉਹ ਹੈਗੀ ਮਸ਼ੀਨ ਲੈਤੀ ਮੈਨੇ ਉਹਨਾਂ ਦੀ ਠੀਕ ਹੈ ਉਹ ਮਸ਼ੀਨ ਸੀ ਆਈ ਏਹਿ ਮੰਨ ਕੇ ਚੱਲ ਵੀ ਸਤਾਈ ਸੌ ਰੁਪਏ ਦੀ ਠੀਕ ਹੈ, ਤੇ ਉਹ ਬੰਦੇ ਦੀ ਪਾਈ ਹੋਈ ਬੱਤੀ ਸੌ ਰੁਪਏ ਦੀ ਕਿਸੇ ਬੰਦੇ ਦੀ ਮੈਂ ਉਹ ਚ ਫਸ ਗਿਆ। ਮੈਂ ਉਹੀ ਸਤਾਈ ਸੌ ਵਾਲੀ ਬੱਤੀ ਸੌ ਦੀ ਖਰੀਦੀ। ਠੀਕ ਹੈ, ਤੇ ਪਹਿਲਾਂ ਤਾਂ ਉਹ ਉਹ ਹੋਇਆ। ਫੇਰ ਉਹ ਬੰਦੇ ਨੇ ਗਲਤ ਭੇਜਤੀ ਮਸ਼ੀਨ ਫੇਰ ਉਹ ਵਾਪਸ ਨਹੀ ਹੋਈ, ਮਸਾ ਵਾਪਸ ਕਰੀ ਮੈਨੇ ਉਹ ਫੇਰ ਉਹ ਦੁਬਾਰਾ ਫੇਰ ਆਈ, ਸਹੀ ਆਈ। ਠੀਕ ਆ, ਫੇਰ ਮੇਰੇ ਮਿੱਤਰ ਨੂੰ ਮੰ ਗਵਾ ਕੇ ਦਿੱਤੀ ਮੈਨੇ ਉਹੀ ਮਸ਼ੀਨ ਸਤਾਈ ਸੌ ਰੁਪਏ ਦੀ ਪਈ। ਠੀਕ ਹੈ, ਨਾਲੇ ਜਿਵੇ ਸਹੀ ਆਈ। ਠੀਕ ਹੈ ਫੇਰ ਮੈਨੇ ਚਾਰ ਕਰਿਆ ਐਪ ਦੇ ਵਿੱਚ ਰਿਚਾਰਜ ਹੋਣਾ ਸੀ ਇੱਕ ਸੌ ਅੱਸੀ ਰੁਪਏ ਦਾ, ਮੈਂ ਰਿਚਾਰਜ ਕਰਿਆ ਤਿੰਨ ਸੌ ਸਤਾਈ ਰੁਪਏ ਦਾ। ਉਹ, ਕਿਸੇ ਜੰਟ ਦੇ ਠੱਗੇ ਚ। ਫਸ ਗਿਆ ਮੈਂ ਸਾਲਾ ਰਿਚਾਰਜ ਉਹਨੇ ਨੰਬਰ ਆਪਦਾ ਪਾ ਰਖਿਆ ਸੀ ਤੇ ਮੈਂ ਉਹਨੂੰ ਗੂਗਲ ਪੇ ਕਰਤੇ। ਉਹਨੇ ਮੇਰੀ ਮਸ਼ੀਨ ਰਿਚਾਰਜ ਹੁੰਦਾ ਸਾਲ ਭਰ ਦਾ। ਰਿਚਾਰਜ ਇੱਕ ਸੌ ਅੱਸੀ ਦਾ ਮੈਂ ਤਿੰਨ ਸੌ ਸਤਾਈ ਦਾ ਕਰਵਾਇਆ।
ਅੱਛਾ ਜੀ!
ਇੰਨੀ ਠੱਗੀ ਚੱਲਦੀ ਹੈਗੀ ਔਨਲਾਈਨ ਹਲੀ ਏਜੰਟ ਬਹੁਤ ਬੈਠੇ ਕਹਿੰਦੇ ਨੇ ਬਾਈ ਜੰਟ ਉਹਦਾ ਨੰਬਰ ਪਾਈ ਬੈਠੇ ਨੇ। ਜੰਟ ਵੀ ਇਹ ਕਰੋ, ਵੋ ਕਰੋ। ਹਾਂ, ਰੀਅਲ ਸੈਟਾਂ ਦੀ ਵੀ ਹੁਣ ਠੱਗੀ ਹੋਣ ਲੱਗ ਗਈ ਨਾ। ਏਦਾਂ ਦਾ ਉਹ ਕੰਮ ਬਹੁਤ ਜਿਆਦਾ ਕੰਮ ਭਗ ਰਿਹਾ ਹੈਗਾ।
ਬਸ ਹੀ, ਹੁਣ ਠੱਗੀ ਵੀ ਰਹਿ ਗੀ ਕੰਮ ਤਾਂ ਕੋਈ ਕਰਦਾ ਨਹੀਂ ਹੈਗਾ, ਲੱਗਦਾ।
ਬਹੁ ਬਹੁਤ ਸੋਚ ਸਮਝ ਨਾਲ ਮੰਗਵਾਉਣੀ ਪੈਂਦੀ ਹੈ, ਚੀਜ਼। ਹੁਣ ਇੱਕ ਕਵਰ ਔਡਰ ਕਰਿਆ ਸੀ ਕੱਲ੍ਹ ਦਾ। ਦਿਲ ਟੁੱਟਿਆ ਹੋਇਆ ਦੁਬਾਰੋਂ ਔਡਰ ਕਰਿਆ। ਹੁਣ ਦੇਖੋ, ਸਹੀ ਆਉਂਦਾ ਕਿਵੇਂ ਆਉਂਦਾ? ਇਹ ਉਹਦਾ ਔਡਰ ਰਿ ਰਿਫੰਡ ਕਰਿਆ, ਰਿਟਰਨ ਕਰਿਆ ਔਡਰ ਵੀ ਸਾਨੂੰ ਤਾਂ ਬਾਈ ਚਾਹੀਦਾ ਨੀ ਹੈਗਾ ਟੁੱਟ ਟੁੱਟਿਆ ਹੋਇਆ। ਉਹਦੇ ਸਾਹਮਣੇ ਖੋਲ੍ਹਿਆ ਟੁੱਟਿਆ ਹੋਇਆ ਨਿਕਲਿਆ। ਨਾਲੇ ਕੈਸ਼ ਔਨ ਡਿਲੀਵਰੀ ਸੀ ਇੱਕ ਸੌ ਅੱਸੀ ਰੁਪਏ ਦਾ ਕਵਰ ਸੀਗਾ।
ਮੈਂ ਨਾ ਕਿ ਨਾ ਦੂਸਰਾ ਕਰਿਆ ਸੀਗਾ ਮਤਲਬ ਜਿਹੜੀਆਂ ਲਾਈਟਾਂ ਜੀ ਨੀ ਹੁੰਦੀਆਂ ਮੀਸ਼ੋ ਦੇ ਮੁੱਢ। ਮੋਟਰਸਾਈਕਲ ਦੀਆਂ। ਜਿਹੜੀਆਂ ਮਤਲਬ ਜੇੜੀ ਕਈ ਰੰਗ ਜੇਹੇ ਕਰਦੇ ਨੇ।
ਹੂੰ।
ਉਹ ਮੰਗਵਾਈਆਂ ਸੀਗੀਆਂ ਦਿਖਾਈ ਕੁਆਲਿਟੀ ਪੂਰੀ ਵਧੀਆ ਸੀ। ਫੇਰ ਵੀ ਸਾਾਲੀ ਉਹ ਲੋਅ ਕੁਆਲਿ
ਉਹੀ ਚੀਜ਼ ਆ, ਉਹ ਤੇ ਦੇਖਣ ਨੂੰ ਤਾਂ ਪਤਾ ਨੀ ਲੱਗਦਾ ਨਾ ਹੁਣ ਜਿਵੇਂ ਮੰਨ ਲੈਂ ਵੀ ਮੈਂ ਬੂਟ ਮੰਗਵਾਏ ਉਹਦਾ ਤਾਂ ਹੀ ਤਾਂ ਚੱਕਰ ਪੈ ਗਿਆ। ਮੇਰੇ ਨੰਬਰ ਨੌ ਆਉਂਦਾ, ਉਹਨਾ ਨੇ ਮੈਨੂੰ ਪੰਜ ਹੀ ਪਾਤੇ। ਪੰਜ ਨੰਬਰ ਕਿੱਥੇ ਨੌ ਨੰਬਰ।
ਨੌ ਨੰਬਰ, ਸਹੀ ਗੱਲ ਹੈ ਜੀ। ਬੱਸ ਏਹੀ ਤਾਂ ਚੱਕਰ ਹੈ ਏਹਦਾ ਸਾਰਾ। ਉਹ ਫੇਰ ਬਸ ਤਕਿਰੇ ਨਾਲ ਖੋਲਿਆ ਹੋਵੂ। ਪ੍ਰੋਡਕਟ ਫੇਰ, ਕਾਹਨ ਨੂੰ ਹੁੰਦੇ ਵਾਲੇ।
ਹਾਂ ਹੁਣ ਉਹ ਵਾਪਸ, ਉਹਦੀ ਵਾਪਸੀ ਨਹੀ। ਉਹ ਤੇ ਉਹਦੇ, ਜਿ ਜਿਥੇ ਰਿਟਰਨ। ਪ ਛੇ ਲਿਖਿਆ ਉਦਾ ਉਹੀ ਔਡਰ ਕਰੇ। ਰਿਟਰਨ ਤਾਂ- ਰਿਟਰਨ ਤਾਂ ਕਰ ਸਕਦੇ, ਜੇ ਕੋਈ ਦਿੱਕਤ ਆਉਂਦੀ ਆ। ਰਿ ਮੈਨੇ ਉਹ ਦੂਜਾ ਕਰ ਤਾਂ ਵੀ ਰਿਟਰਨ ਨਹੀਂ ਕਰਨ ਆਲਾ। ਉਹ ਤ ਸਸਤਾ ਮਿਲਦਾ ਥੋੜਾ ਜਿਹਾ। ਉਹ ਜਿਹੜੀ ਚੀਜ਼ ਤੇਰੇ ਕੋਲ ਆ ਕੇ ਤੈਨੂੰ ਉਹੀ, ਰੱਖਣੀ ਪਊਗੀ ਚਾਹੇ
ਹਾਂਜੀ। ਇੱਕ ਉਹ ਜਿਹੜਾ ਹੁਣ ਨਵੇਂ, ਕਵਰ ਜੇ ਚੱਲੇ ਜਿਹੜੇ ਮਤਲਬ ਮੋਟਰਹਾਈਕਲ ਤੇ ਲਾ ਕੇ ਨੀ, ਜਾਂਦੇ ਅੰਮ੍ਰਤਸਰ ਤੋਂ। ਉਹ ਠੀਕ ਆਇਯਾ। ਉਹ ਮੰਗਵਾਇਆ ਸੀਗਾ ਮੈਂ। ਹੂੰ, ਮਾਸਕ ਜਾਣਾ, ਜ ਕਈ ਵਾਰੀ ਜਾਣਾ ਹੁੰਦਾ ਬਾਈ। ਤੇ ਗਈ ਉਹ। ਹੁਣ ਭੁੰਡਗਾਂ ਜਿਆਂ, ਆਉਂਦੀਆਂ ਨਾ। ਉਹ ਸਾਲਾ ਬੜਾ ਵਧੀਆ ਸੀ। ਦੋ, ਦੋਸੌ ਦਾ ਮੈਂ ਮੰਗਵਾਇਆ ਸੀ। ਉਹ ਮੈਂ ਦੋਸੌ ਦਾ, ਮੰਗਵਾਇਆ ਸੀ। ਠੀਕ ਆਯਾ ਵਧੀਆ ਆਯਾ। ਉਹਨੂੰ ਨਹੀਂ ਕਹਿ ਸਕਦੇ ਅਪਾ, ਆਮੈਂ ਮੀਸ਼ੋ ਤੇ ਮੰਗਵਾਆ ਸੀਗਾ। ਹੂੰ।
ਉਹ ਇੱਕ, ਜ ਇੱਕ ਜੈਲੋ ਜਿਹਾ, ਆਉਂਦਾ ਹੈਗਾ। ਇੱਕ ਉਹ ਕਿਹੜਾ ਇੱਕ, ਵਾਇਟ- ਵਾਇਟ ਆਂਦਾ। ਕਿਹੜਾ ਮੰਗਵਾਇਆ ਸੀ ਉਹ। ਹਾਂ ਉਹ ਵਧੀਆ।
ਉਹ ਬ੍ਰਦਰ ਨੇ, ਮੇਰੇ ਨੇ ਮੇਰਾ ਖਿਆਲ, ਉਹ ਦੂਸਰਾ ਮੰਗਾਇਆ ਸੀਗਾ। ਉਹਨੇ ਪਹਿਲਾਂ ਉਹ ਮੰਗਾਇਆ, ਫੇਰ ਬਾਅਦ ਚ ਮੈਂ ਕਿਹਾ, ਮੈਨੂੰ ਵੀ ਔਡਰ ਕਰ ਕਰਦੇ।
ਉਹ ਜੈਲੋ, ਵਧੀਆ ਗਾ।
ਹਾਂ ਜੇਲੋ, ਜੇਲੋ ਮੰਗਵਾਇਆ ਸੀ ਮੈਂ।
ਉਹ ਜਿਵੇਂ, ਧੁੱਪ- ਧਾਪ ਚ ਵੀ ਅਸਰ ਕਰਦਾ। ਹੂੰ। ਜੈਲੋ ਵਾਲਾ ਜਿਹੜਾ, ਧੁੱਪਾ ਆ ਨਾ, ਧੁੱਪ ਚ ਵੀ ਕੰਮ ਕਰਦਾ ਹੈਗਾ। ਉਹ ਜਿਹੜਾ ਦੂਸਰਾ ਮੰਗਾ ਲੈਨੇ ਆਂ। ਬਾਈਟ ਆ। ਉਹ ਫੇਰ ਧੁੱਪ ਚ ਨੀ ਪਤਾ ਲੱਗਦਾ ਉਹਦਾ।
ਧੁਪ ਚ ਨੀ ਪਤਾ ਲਗਦਾ। ਹਾਂਜੀ, ਜੈਲੋ ਵਾਲੇ ਮੰਗਵਾਇਆ, ਬਹੁਤ ਵਧੀਆ ਉਹ ਹੁਣ, ਮੈਂ ਜਾਨਾ ਲਾ ਕੇ। ਅਤੇ ਵਧੀਆ, ਯਾਨੀ ਕਿ ਹਾਂ ਲਾਇਟ ਜਾ। ਜੀ ਬਿਲਕੁਲ, ਜੇ ਧੁੱਪ ਚੱ ਅੱਖਾਂ ਨੂੰ ਵੀ, ਥੋੜਾ ਉਹ ਕਰਦਾ ਹੈਗਾ। ਪ੍ਰੋਟੈਕਟ ਕਰਦਾ।
ਹੂੰ, ਬਾਕੀ ਉਹ ਤੋਂ ਔਡਰ, ਕਰਕੇ ਦੇਖੀ ਤ ਹੁਣ ਉਹ ਤੋਂ। ਪਾ ਉਹ ਤੋਂ ਹੈ। ਆ ਉਹ ਤੋਂ ਫੇਰ। ਦੇਖੀ ਤੇ ਫਲਿੱਪਕਾਟ ਤੋਂ ਔਡਰ ਕਰਕੇ ਦੇਖੀ। ਫਲਿੱਪਕਾਟ ਤੋਂ ਵੀ, ਤੇਰੇ ਨਾਲ ਪ੍ਰੋਡਕਟ ਫਲਿਪਕਾਟ ਤੇ ਸਸਤੇ ਪੈਂਦੇ।
ਹਾਂਜੀ। ਮੈਂ ਉਹ, ਮਤਲ ਮਤਲਬ ਬੈਟ ਬੁਟ ਕਰਦਾ ਹੁੰਦਾ। ਸਰਚ ਫਲਿੱਪ ਕਰ ਦਿਉ, ਕਿਉਂਕਿ ਉਹ ਤਾਂ ਥੋੜੀ ਜ਼ਿਆਦਾ ਵਰਾਇਟੀ ਆ।
ਹਾਂ, ਕਈ ਵਾਰੀ ਉਹ ਤੇ, ਸੇਲ ਵੀ ਪਾਉਂਦੇ ਨੇ। ਫਲਿੱਪਕਾਟ ਤੇ ਹੁਣ, ਸੇਲ ਵੀ ਲੱਗੀ ਹੋਈ ਆ। ਮੇਰਾ ਖਿਆਲ ਐ।
ਅੱਛਾ ਜੀ।
ਮੈਨੂੰ ਹੁਨ, ਔਫਰ ਆਇਆ ਜੀ ਉਹਨਾਂ ਦਾ। ਜਦੋਂ ਮੈ, ਆਪਾਂ ਪ੍ਰੋਡਕਟ ਮੰਗਾਉਂਦੇ ਰਹੇ ਆ। ਫੇਰ ਉਹ ਜਹੜੀ ਚੀਜ਼, ਮੰਗਾਉਂਦੇ ਆ ਉਹ ਫੇਰ ਸੇਲ ਲਾਉਂਦੇ ਨੇ। ਫੇਰ ਉਹ ਔਫਰ ਪਾਉਂਦੇ ਨੇ, ਆਪਣੇ ਨੰਬਰ ਤੇ। ਹੁਣ ਫਲਿੱਪਕਾਰਟ ਦੀ, ਸੇਲ ਲੱਗੀ ਹੋਈ ਹੈਗੀ।
ਅੱਛਾ ਜੀ।
ਸੱਤਰ ਪ੍ਰਸੈਂਟ, ਡਿਸਕਾਊਂਟ ਆ ੳਦੇ ਵਿੱਚ- ਵਿੱਚ ਪ੍ਰੋਡਕਟਾਂ ਦੇ।
ਠੀਕ ਹੈ ਜੀ।
ਹੂੰ। ਚੈੱਕ ਕਰਕੇ ਦੇਖੀ ਵੀ। ਕੋਈ, ਕੋਈ ਪ੍ਰੋਡਾਕਟ ਕਈ ਵਾਰੀ ਕੰਮ ਦਾ ਹੁੰਦਾ।
ਮ
ਫੇਰ ਉਹ ਚੋਂ, ਪਤਾ ਲੱਗ ਜਾਂਦਾ ਵੀ, ਕਿਹੜਾ ਪ੍ਰੋਡਕਟ ਆਪਣੇ ਕੰਮ ਦਾ, ਕਿਹੜਾ ਪ੍ਰੋਡਕਟ ਨਹੀਂ ਕੰਮ ਦਾ।
ਕਿਵੇਂ
ਤੇ ਬਾਕੀ ਮੈਂ ਵੀ ਹੁਣ ਦੇਖੂੰਗਾ ਅੱਜ ਸ਼ਾਮ ਨੂੰ ਦੇਖਦਾ ਕੋਈ ਨਾ ਕੋਈ ਔਡਰ ਕਰਦੇ ਆ ਮੋਬਾਇਲ ਵਗੈਰਾ।
ਹਾਂਜੀ।
ਹੂੰ, ਫਿਰ ਮੋਬਾਈਲ ਮੁਬੁਲ ਠੀਕ ਪੈ ਜਾਂਦਾ ਨਾ। ਜਿਵੇਂ ਹੁਣ ਐਮਾਜੋਨ ਦੀ ਸਾਇਟ ਐੱਮ ਆਈ ਦੀ ਸਾਇਟ ਤੇ ਮੋਬਾਇਲ ਮਹਿੰਗਾ ਜੇ ਫਲਿੱਪਕਾਰਟ ਤੇ ਕਈ ਵਾਰੀ ਡਿਸ ਅਕਾਂਊਟ ਚ ਪੈਂਦਾ ਉਹੀ ਚਾਰ ਪੰਜ ਸੋ ਰੁਪਏ ਸਸਤਾ ਮਿਲ ਜਾਂਦਾ। ਫੇਰ ਦੋ, ਚਾਰ ਰੁਪਈਏ ਬੱਚ ਜਾਂਦੇ ਨੇ ਗੇ। ਬਣੀ। ਯਾਹੀ ਉਸ ਦਾ, ਕੰਮ- ਕਾਰ ਹੀ ਚਲੀ ਜਾਂਦਾ। ਸਾਨੂੰ
ਹਾਂਜੀ, ਬਿਲਕੁਲ। ਹੋਰ ਮੌਸਮ- ਮੂਸਮ ਕਿਵੇਂ ਹੈ ਜੀ?
ਹੋਰ ਸਭ ਠੀਕ ਠਾਕ?
ਹਾਂਜੀ, ਮੌਸਮ ਕਿਵੇਂ ਆ ਜੀ ਹੁਣ।
ਮੌਸਮ ਪੂਰਾ ਵਧੀਆ ਮੀਂਹ ਮੂੰਹ ਪੈ ਕੇ ਹਟਿਆ ਤੁਹਾਡੇ ਵੀ ਪਿਆ ਮੀਂਹ ਅੱਜ। ਹਾਂਜੀ-ਹਾਂਜੀ ਸਾਡੇ ਵੀ ਮੀਂਹ ਪੂਰਾ ਪਿਆ ਅੱਜ।
ਸਾਡੇ ਵੀ ਅੱਜ ਵਾਹਵਾ ਪੈ ਗਿਆ ਜੀ ਮੀਂਹ ਮੌਸਮ ਠੰਡਾ ਹੋ ਗਿਆ ਜੀ।
ਹਾਂ, ਮੌਸਮ ਠੰਡਾ ਹੋ ਗਿਆ ਗਰਮੀ ਬਹੁਤ ਸੀਗੀ।
ਗਰਮੀ ਹੈਈ ਬਹੁਤ ਆ ਜੀ ਗਰਮੀ ਦਾ ਮਾੜਾ ਜਾ ਹੁਣ ਥੋੜ੍ਹੀ ਜੀ ਠੰਡਕ ਪਈ ਆ।
ਹੂੰ, ਹੁਣ ਫਰਕੇ ਪਿਆ ਮੌਸ ਹੁਣ ਮੌਸਮ ਥੋੜਾ ਜਿਹਾ ਖੁੱਲਿਆ ਗਾ ਅੱਜ ਵੀ ਮੀਂਹ ਪਿਆ ਥੋੜਾ ਬਹੁਤਾ।
ਹਾਂਜੀ,
ਪਹਿਲਾਂ ਤਾਂ ਬਹੁਤ ਜ਼ਿਆਦਾ ਗਰਮੀ ਰਹੀ ਤਿੰਨ ਚਾਰ ਦਿਨ ਤਾਂ।
ਅੱਛਾ ਜੀ, ਹਾਂਜੀ ਹਾਂਜੀ ਕਾਫ਼ੀ ਪੈ ਗਿਆ ਜੀ ਸਾਡਾ ਸੁਬਾਹ ਦਾ ਪਈ ਜਾਂਦਾ
ਸਾਡੇ ਇਨਾ ਨੀ ਪਿਆ ਸਾਡੇ ਤਾਂ ਮਾੜਾ ਮੋਟੀ ਪਿਆ ਹੈਗਾ।
ਨਹੀਂ ਤੇ ਮਤਲਬ ਸੁਬਾਹ ਤੋਂ ਸਾਡੇ ਗਿਆ ਮੰਨਲਬ ਸੱਤ ਕੁ ਵਜੇ ਤੋਂ ਲੈ ਕੇ ਅੱਠ ਤੋਂ ਗਿਆਰਾਂ ਕੁ ਵਜੇ ਤੱਕ ਬਾਰਾਂ ਤੱਕ ਪਿਆ ਵਾ ਪਰ ਪਿਆ ਥੋੜ੍ਹਾ ਥੋੜ੍ਹਾ ਈ ਵਾਲਾ ਜ਼ਿਆਦਾ ਨੀ ਪਿਆ। ਹਾਂਜੀ ਹਾਂਜੀ ਓਕੇ।